ਹਂ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਿ ਸ਼ੀ ਗੱਲ
ਕੀ ਹੋ ਗਿਆ?
ਹਾਂਜੀ।
ਕੀ ਹੋ ਗਿਆ।
ਕੁਛ ਨ੍ਹੀਂ ਜੀ ਥੱਕ ਰਿਹਾ ਸੀ।
ਕੋਈ ਗੱਲ ਨੀਂ ਮੇਰੇ ਨਾਲ ਗੱਲ ਕਰਨ ਤੋਂ ਠੀਕ ਹੋਜੂਗੇ।
ਏਦਾਂ ਦੀ ਕੋਈ ਗੱਲ ਨੀਂ ਕਰੇਗੀ, ਬੰਦਾ ਥੱਕਤਾ ਜਾਂਦਾ ਈ ਐ।
ਕੋਈ ਗੱਲ ਨ੍ਹੀਂ ਮੂੰਹ ਤੋਂ ਹੀ ਗੱਲ ਕਰਣੀ ਏ, ਆਪਾਂ ਕਿਹੜਾ ਰਨਿੰਗ ਕਰਨੀ ਐ ਜਿਹੜੀ
ਇਹ ਬੰਦਾ ਮੂੰਹ ਤੋਂ ਵੀ ਐਨਰਜੀ ਖ਼ਤਮ ਹੁੰਦੀ ਹੈ ਜੀ ਬੋਲਣ। ਵਾਲਾ ਬੋਲ ਦਣ ਦਾ ਨੀ ਹੁੰਦਾ। ਹਂ
ਕੋਈ ਗੱਲ ਨੀਂ ਫੇਰ ਕੀ ਹੋ ਗਿਆ। ਇੱਕ ਕਾਲ ਹੋਰ ਹੈਗੀ ਬਸ, ਉਹ ਤੋਂ ਬਾਅਦ ਤੁਸੀਂ ਫਰੀ ਔਂ।
ਉਹ ਬਈ
ਬਸ, ਬਸ, ਬਸ, ਬਸ।
ਹਂ, ਹਂ।
ਇਹ ਤਾਂ ਕਰਲੋ
ਤੇ ਤੁਸੀਂ ਮੈਨੂੰ ਫੋਟੋ ਨੀਂ ਭੇਜੀ, ਮੇਰੇ ਕਮਰੇ ਦੀ।
ਫੋਟੋਆਂ ਆ ਥੋੜ੍ਹੀ ਦੇਰ ਚ ਭੇਜ ਦੇਣੀ, ਉਹ ਭੇਜੀ ਤਾਂ ਹੈ ਦਵਾਰਾਂ ਦੀ।
ਉਹ ਜਿਹੜੀ ਕੰਧਾਂ, ਮੈਂ ਕੰਧਾਂ ਨੂੰ ਸਿਰ ਮਾਰਨਾ ਆਪਣਾ
ਹੋਰ, ਹੋਰ ਕੀ ਕਿਹੜੀ ਪੇਜਾਂ ਦੀਵਾਰੀ ਵੇਖਣੀ ਹੁੰਦੀ ਆ।
ਮੈਂ ਦੀਵਾਰ ਨੀਂ ਵੇਖਣੀ, ਮੈਂ ਰੂਮ ਦਾ ਡਿਜ਼ਾਇਨ ਸੈੱਟ ਕਰਨਾ।
ਆਪਾਂ ਰੂਮ ਦੀ ਸੈਟਿੰਗ ਕਰਦੇ ਹੁੰਦੇ ਆ ਨਾ ਮੈਂ ਆਪਦਾ ਪੂਰਾ ਰੂਮ ਚੇਂਜ ਕਰਨਾ ਚਾਹੁੰਣੀ ਆਂ। ਮੈਂ ਇਹੋ ਹੁਣ
ਫੇਥ ਭੇਥ ਦੋ ਮਿੰਟ ਵਾਰੀ ਪੰਜ ਹਾਂਜੀ ਹਾਂਜੀ।
ਠੀਕ ਐ, ਕੀ ਗੱਲ ਸੀ?
ਮੈਂ ਇਹ ਕਹਿ ਰਹੀ ਸੀ ਜਿਵੇਂ ਪੂਰੇ, ਪੂਰੇ ਕਮਰੇ ਦੀ ਫੋਟੋ ਭੇਜ ਦੋ। ਤੇ ਮੈਂ ਉਹਨੂੰ ਡਿਜ਼ਾਇਨ ਕਰਨਾ।
ਪੂਰੇ ਕਮਰੇ ਦੀ ਉਹ ਉ ਡਿਜ਼ਾਇਨ ਤਾਂ ਕੁਛ ਹੋ ਨਹੀਂ ਸਕਦਾ ਹੁਣ ਇਸ ਸਟੇਜ ਤੇ।
ਤੁਸੀਂ, ਤੁਸੀਂ ਕਰਨਾ ਡਿਜ਼ਾਇਨ ਮੈਂ ਕਰਨਾ। ਮੈਨੂੰ ਪਤਾ ਨਾਂ ਹੋਗਾ ਨਹੀਂ ਹੋਊਗਾ।
ਕਿੱਦਾਂ ਹੋਊਗਾ ਪੀ ਵੀ ਸੀ ਲੱਗੀ ਹੋਈ ਆ।
ਪੀਵੀਸੀ ਦਾ ਪੀਵੀ ਪੀਵੀ ਸੀ ਦਾ ਕੋਈ ਰੌਲਾ ਈ ਨਈਂ ਐ।
ਫਿਰ।
ਮੈਂ ਆਪ ਦੇਖੂਗੀ ਕਿਵੇਂ ਕਰਨਾ ਐ।
ਚਲ।
ਮਲਬ, ਮਲਬ ਭੇਜੋ ਤਾਂ।
ਅੱਛਾ।
ਹੂੰ, ਯਾਂ ਤਾਂ ਤੁਸੀ ਐਂ ਇੱਕ ਗੱਲ ਕਲੀਅਰ ਕਰਦੋ ਮੇਰੇ ਨਾਲ ਕਿ ਬਈ ਮੈਂ ਕੁੱਛ ਕਰਨਾ ਈ ਨੀ। ਫਿਰ ਮੈਂ ਅ ਔਦੋਂ, ਫਿਰ ਮੈਂ ਜਦੋਂ ਔਥੋਂ ਔਥੇ ਆਉਂਗੀ ਤੇ ਮੈਂ ਕੁਛ
ਤੇ ਏਤੇ ਕੋਈੇ ਤੇ ਤੁਸੀ ਏਥੇ ਕੋਈ ਦੇਖੋ ਪੇਂਜ ਪੂਜ ਤਾਂ ਤੁਸੀ ਲਾ ਨੀ ਸਕਦੇ
ਮੈਂ ਪੇਂਟ ਕਰਨਾ ਈ ਨੀ। ਪੀ ਵੀ ਸੀ ਤੋਂ ਮੈਂ ਛੇੜ ਈ ਨ ਲੱ ਛੇੜਨ ਨੀ ਲੱਗੀ ਕਿ ਵੀ ਮੈਂ ਪੀ ਪੀ ਸੀ ਨੂੰ ਹੈਲੋ। ਅੱਛਾ, ਠੀ ਹੋਰ ਦੱਸੋ ਜੀ? ਕੀ ਕਰਦੇ ਪਏ ਔ?
ਕੁਛ ਨੀ ਹਜੇ ਡੈਡੀ ਦੀ ਕੋਲ ਆਈ ਸੀ।
ਅੱਛਾ।
ਹੂੰ-ਹੂੰ।
ਠੀਕ ਹੈਗੀ। ਕੀ ਕੈਂਦੇ?
ਕੁਛ ਨਈ। ਕੁਛ ਲੈਣ ਗਏ ਹੈਂਗੇ। ਸਵਿਚ ਲੈਣ ਗਏ ਆ ਸਵਿਚ।
ਸਵਿੱਚ, ਅੱਛਾ ਸਵਿੱਚ।
ਹੁਣ ਜੜੇ ਔ ਲਾਣੇ ਐ ਬਟਨ-ਬੁਟਨ ਸਵੀਚ ਚਲਾਣੇ ਔਣੇ
ਅੱਛਾ-ਅੱਛਾ ਤੇ ਪੱਖੇ ਲੱਗ ਗਏ ਉਤੇ।
ਔ ਬਿਜਲੀ ਵਾਲਾ ਔਨੈ ਜੇ ਕੰਮ ਤਾਰਾਂ ਲੱਗ ਰਿਹਾ, ਤਾਰਾ ਲਗਾ ਰਿਹੈ।
ਅੱਛਾ ਤਾਰਾਂ ਲੱਗਣੀਐ ਹੁਨੈ। ਠੀਕ ਐ-ਠੀਕ ਐ। ਫੇਰ, ਫੇਰ ਪੱਖੇ ਵੀ ਲੱਗਣਗੇ।
ਹੂੰ।
ਠੀਕ ਐ। ਕੱਲ੍ਹ ਨੂੰ ਈ ਏ ਸੀ ਲੱਗ ਜੂਗਾ ਹੈ ਨਾ।
ਕੋਸ਼ਿਸ਼ ਤਾਂ ਹੈ ਜੀ।
ਅੱਛਾ।
ਹੂੰ।
ਇੱਕ ਕਮਰੇ ਇੱਚ ਲੱਗੂਗਾ ਤੇ ਦੂਜੇ ਕਮਰੇ ਇੱਚ ਕੀ, ਕੀ ਕਰਨੈ।
ਕਿਸ ਸੇ?
ਉੱਤੇ।
ਹੂੰ, ਸਾਰੇ ਕਮਰੇ ਇੱਚ ਲਗਾਏ
ਨਹੀ ਨਈ ਔ ਤਾਂ ਹੈ ਏ ਸੀ ਤਾਂ ਇੱਕ ਕਮਰੇ ਇੱਚ ਲੱਗੂਗਾ ਨਾ।
ਔ ਕਿੱਧਰ ਐ ਬਿਜਲੀ ਆਲਾ ਸਮਾਨ? ਬਿਜਲੀ ਦਾ ਸਮਾਨ ਕਿੱਧਰ ਐ? ਤੂੰ ਕਦੋਂ ਰੱਖਿਐ ਅੰਦਰ ਮੰਜੇ ਦੇ ਉੱਪਰ। ਉੱਪਰ ਥੱਲੇ ਮੰਦਰ ਐ ਤੇ ਹੋਰ, ਕੀ ਹੋਰ।
ਹੈਲੋ।
ਹਾਂਜੀ।
ਤੁਸੀਂ ਜੀ ਪੰਜਾਬੀ ਜੀ ਬੋਲ ਲੋ।
ਨੀ ਜਰੂਰੀ ਨੀ ਐ ਨਾ ਬੀ ਪੰਜਾਬੀ ਸਾਰਿਆਂ ਨੂੰ ਆਉਂਦੀ ਆ।
ਕੋਈ ਗੱਲ ਨੀ ਫੇਰ ਬ ਮਾੜਾ ਜਿਆ ਸਮਝਾ ਲੋ ਔਨਾਂ ਨੂੰ।
ਔਨਾਂ ਨੂੰ ਪੰਜਾਬੀ ਆਉਂਦੀ ਮੈਨੂੰ ਈ ਆਉਂਦੀ ਐ ਸਿਰਫ਼।
ਅੱਛਾ।
ਹੂੰ।
ਠੀਕ ਐ। ਤੇ ਅ ਦੀਦੀ ਦੀਦੀ ਤਾਂ ਪੰਜਾਬ ਵੇਆਹੀ ਹੋਈ ਆ, ਦੀਦੀ ਨੂੰ ਕਾ ਤੋ ਨੀ ਆਂਦੀ ਪੰਜਾਬੀ ਏਨੀ ਬੋਲਨੀ।
ਆਉਂਦੀ ਓਨੂੰ ਵੀ, ਕਿੰਨੇ ਕੇਹਾ ਨੀ ਆਉਂਦੀ?
ਹਾਂ, ਆਉਂਦੀ ਆ ਓਨਾਂ ਨੂੰ।
ਲੈ ਓਨ ਤਾਂ ਬੜਾ ਆਂਉਦੀ ਆ
ਹਾਂ, ਹਾਂ, ਹਾਂ ਮੇਤੋਂ ਵੀ ਜਾਦਾ ਆਂਦੀ ਆ ਨਾ।
ਤੁਸੀਂ ਕਰਕੇ ਵੇਖੋ ਓਦੇ ਨਾਲ਼।
ਨਾ, ਨਾ, ਨਾ ਮੈਂ ਕੋਈ ਗਾੱਲ ਨੀ ਕਰਨੀ। ਜੀਜੇ ਨਾਲ ਈ ਵਦੀਆ ਏ, ਹੋਣ ਨੀ ਜੀਜਾ
ਹਾਂਜੀ-ਹਾਂਜੀ ਓਤਾਂ ਬਾਲਾ਼ ਬੋਲਦੀ ਆ ਪੰਜਾਬੀ ਤਾਂ ਓ।
ਕੋਨ ਬੋਲਦੀ‌ ਐ?
ਪੰਜਾਬੀ ਤਾਂ ਬੋਲਦੀ ਆ ਬੋਤ ਓ।
ਆੱਛਾ, ਆੱਛਾ, ਅੱਛਾ।
ਹੂੰ।
ਠੀਕ ਆ।
ਹੁਨ ਕਿੱਥੇ ਓ ਊਤੇ ਓ ਥੱਲੇ ਓ?
ਘਾਰ ਆਂ।
ਤੁਸੀਂ
ਕੌਣ?
ਤੁਸੀਂ।
ਮੈਂ ਉੱਪਰ ਆਏਆਂ ਸੀ।
ਥੜ ਫਲੋਰ ਤੇ।
ਹਾਂ
ਅੱਛਾ।
ਹੁਣ ਸਾਫ਼ ਸਫ਼ਾਈ ਕਰਨੀ ਆ ਨਾਂ ਹੋਨ ਭੇਜ ਰੇਆ ਮੈਨੂ ਜਾ
ਸਾਫ ਸਫਾਈ ਕਾਦੀ?
ਕਿ ਓ ਉਤੇ ਕਮਰੇ ਚ ਓ ਸਫਾਈ ਨਈ ਹੋਣ
ਕਿਨਾਂ ਦੇ?
ਓ ਜੇੜਾ ਕਮਰਾ ਬਣੇਆ ਹੋਏਆ ਓਥੇ ਸਾਰੀ ਧੂਲ-ਮਿੱਟੀ ਹੋਈ ਆ ਤਾਂ ਤਾ ਸਫਾਈ ਹੋਣੀ ਓਥੇ
ਹੁਣੇ ਕੀ ਕਰਨੀ ਐ ਸਾਫ਼ ਸਫ਼ਾਈ, ਹੁਣੇ ਸ਼ਿਫਟ ਹੋਣ ਲੱਗੇ ਆ ਓਥੇ?
ਨਾਲ਼-ਨਾਲ਼ ਈ ਜਾਣ ਗੀਆ ਯਾਰ।
ਤਾਂ ਨਾਲ-ਨਾਲ ਤਾਂ ਹੋਊਗੀ।
ਫੇਰ।
ਹੂੰ। ਠੀਕ ਐ। ਤੇ, ਪੱਥਰ ਲਾੱਗ ਗੇਆ ਸੀੜੀਆਂ ਨੂੰ?
ਸਾਰਾ ਕੁਛ ਲਾੱਗ ਗੇਆ ਜੀ।
ਅੱਛਾ।
ਹੂੰ।
ਠੀਕ ਐ।
ਤੇ, ਜੇੜੇ ਆਪਨੇ ਕਿਚਨ ਚ, ਲੱਗੇ ਹੋਏ ਨੇ ਡੱਬੇ ਜੇੜੇ ਏਹੇ ਏ ਵੀ ਥੱਲੇ ਈ ਜਾਨਗੇ ਨਾ?
ਨਈ, ਮੈਂ ਹੂਣ ਪੁੱਛੇਆ ਵੇ ਕਾਰਪੈਂਟਰ ਤੋ।
ਹਾਂ।
ਕਾਰਪੇਂਟਰ ਕੈਰੇ ਆ, ਆ ਨੀ ਹੁੰਦੇ।
ਕੇਓਂ?
ਨਾ ਆ ਨੀ ਕਰਦੇ ਤੇ ਜੇਤਨਾ ਬੜਾ ਈ। ਬੇਕਾਰ ਜੇ ਲੱਗਣੇ ਟੁੱਟਣਗੇ ਐ। ਉਤਰਨ ਗੇ ਨੀ ਹੋਲਡ ਤੇ ਰੱਖੀਓ, ਪਾਪਾ ਫੋਨ ਆਣਾ ਐ।
ਹੈਲੋ।
ਹਾਂਜੀ। ਹੈਲੋ।
ਹੈਲੋ।
ਹਾਂਜੀ।
ਕਿੰਨਾ ਟਾਈਮ ਰਹਿ ਗਿਆ।
ਅ ਤਿੰਨ ਮਿੰਟ- ਕਿ ਟੁੱਟੂਗੀ ਕਿਵੇਂ
ਯਾਰ ਤੁਸੀ
ਦੱਸੋ। ਹੈਲੋ।
ਚਲ ਗਨਿਆ ਕਿਓਂ ਪਕੜੇ ਓ‌ਤਨੇ ਹੈਲੋ।
ਹਾਂਜੀ।
ਹੈਲੋ।
ਹਾਂਜੀ।
ਹੂੰ ਕਿਓ, ਲੜਿਆ ਏ ਮਾਸੀ ਨਾਲ।
ਹਜੇ ਤਾਂ ਟਾਈਮ ਹੈਗਾ।
ਹੋ ਗਿਆ।
ਮੈਂ ਕਿਹਾ ਟੁੱਟੂਗਾ, ਕਿਵੇਂ
ਆ ਯਾਰ ਆ ਨੀ, ਉਤਰਣਗੇ ਟੁੱਟਣ, ਜਸਟ
ਅੱਛਾ।
ਹੂੰ
ਠੀਕ ਹੈ। ਫਿਰ, ਰਹਿਣ ਦਓ ਇਹਨਾਂ ਨੂੰ, ਈਦਾਂ ਹੀ।
ਬੁਲਾਇਆ ਸੀ। ਮੈਂ ਕਾਰਪੈਂਟਰ ਬੁਲਾਇਆ ਸੀ, ਮੈਂ ਕਾਰਪੈਂਟਰ।
ਹਾਂ।
ਹੂੰ
ਇਹ ਤਾਂ ਓ, ਵਧੀਆ ਗੱਲ ਨੀ ਹੋਈ। ਜਿਵੇਂ ਇਹ ਕਹਿ ਰਿਹਾ ਕਾਰਪੈਂਟਰ, ਕਿ ਵੀ ਟੁੱਟਣਗੇ ਟੁੱਟ ਟੂਟੇ
ਹੂੰ
ਲੱਕੜ ਦੀ ਚੀਜ਼ ਜਿਹੜੀ ਟੁੱਟਦੀ ਹੁੰਦੀ ਹੈ ਕਦੇ? ਮੈਨੂੰ ਤੂੰ, ਸਮਝ ਨ ਲੱਗ ਰੀ
ਪਤਾ ਨੀ, ਜੇ ਏਦਾਂ ਹੀ ਕਿਹ ਰਿਹਾ ਮੈ ਤਾਂ। ਪੁੱਛਿਆ ਸੀ ਉਨੂੰ
ਹੂੰ ਓਕੇ। ਪਤਾ ਹੋਣਾ, ਉਨਾ ਨੂੰ ਜ਼ਿਆਦਾ।
ਕੋਈ ਨਾ ਜੀ।
ਚਲੋ ਜੀ, ਸਤਿ ਸ੍ਰੀ ਅਕਾਲ।